ਹੈਲੋ
ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ।
ਹਾਂਜੀ ਕਿਵੇਂ ਹੋ ਤੁਸੀਂ
ਵਧੀਆ ਤੁਸੀਂ ਦੱਸੋ
ਹਾਂਜੀ ਹਾਂਜੀ ਵਧੀਆ ਹੋਰ ਸਾਰੇ ਘਰ ਵਾਰ ਠੀਕ ਆ।
ਹਾਂਜੀ ਹਾਂ ਸਾਰਾ ਵਧੀਆ ਤੁਸੀਂ ਦੱਸੋ।
ਹਾਂਜੀ ਆ ਮੌਸਮ ਕਿਵੇਂ ਦਾ ਉੱਥੇ।
ਮੌਸਮ ਇਹਆ ਹੀ ਹੋਇਆ ਪਿਆ ਜ
ਅੱਛਾ ਪੂਰੇ ਪੂਰੇ ਵੀ ਇਹਜਿ ਹੀ ਮਾਫ਼ ਇਹੋ ਜਿਹਾਹੀ ਮੌਸਮ ਹੋ ਰਿਹਾ ਉਰੇ ਵੀ
ਅੱਛਾ ਅੱਛਾ ਗਰਮੀ ਬੋਤ ਹੋ ਰਹੀ ਹੈ ਨਾ ਇੱਕ ਤਾਂ
ਹਾਂ ਤਾਂ ਹੀਂ ਮੀਂਹ ਪੈ ਰਹੇ ਨੇ ਹੁਣ ਤਾਂ ਸਾਰੀ ਗਰਮੀ ਚੱਕ ਦਿੱਤੀ ਇਹਨਾਂ ਨੇ ਮੌ ਮਾਨਸੂਨ ਆ ਗਏ ਨਾ ਹੁਣ ਤਾਂ। ਦਸ ਕੁ ਦਿਨ ਤੱਕ ਮੀਂਹ ਵਗੈਰਾ ਪੈਂਦਾ ਰਹੂਗਾ।
ਹਾਂਜੀ ਹਾਂ।
ਹੂੰ ਠੰਡਕ ਜਿਹੀ ਹੋ ਗਈ ਹਲਕੀ ਹਲਕੀ ਜਿਹੀ।
ਹਾਂ ਸਾਡੇ ਤਾਂ ਤਿੰਨ ਚਾਰ ਦਿਨ ਪਹਿਲਾਂ ਵਧੀਆ ਮੀਂਹ ਪੈ ਗਿਆ ਸੀਗਾ।
ਅੱਛਾ ਉਰੇ ਤਾਂ ਹਲੇੇ ਵੀ ਪੈ ਹੀ ਰਿਹਾ ਮੌਸਮ ਹੋ ਜਾਂਦਾ ਬਸ ਪੈਣ 'ਚ ਥੋੜ੍ਹੀ ਜਿਹੀ ਦਿੱਕਤ ਹੁੰਦੀ ਆ ਪੈਂਦਾ ਨਹੀਂ ਬਥ ਉਰੇ
ਅੱਛਾ ਅੱਛਾ ਵ।
ਹਾਂ ਜੇ ਇੱਕ ਵਾਰ ਪੈ ਗਿਆ ਫੇਿਰ ਉਹੀ ਧੁੱਪ ਨਿਕਲ ਜੂਗੀ
ਹਾਂ ਫਿਰ ਫਿਰ ਜ਼ਿਆਦਾ ਈ ਗਰਮੀ ਹੋ ਜਾਂਦੀ ਏ।
ਹਾਂ ਜਾਦਾ ਹੀ ਗਰਮੀ ਹੋ ਜਾਂਦੀ ਆ ਐਵੇਂ ਵੀ ਠੀਕ ਆ ਹੂੰ
ਹਾਂਜੀ ਇਹ ਤਾਂ ਹੈ।
ਹੋਰ ਹੋਰ ਦੱਸੋ ਸਟੱਡੀ ਵਗੈਰਾ ਵਧੀਆ ਚੱਲ ਰਹੀ ਆ।
ਹਾਂਜੀ ਹਾਂ ਵਧੀਆ ਤੁਸੀਂ ਦੱਸੋ।
ਹਾਂਜੀ ਬਸ ਵਧੀਆ ਚੱਲ ਰਹੀ ਆ ਤੁਸੀਂ ਕੀ ਕਰਦੇ ਹੋ।
ਮੇਰੀ ਤਾਂ ਮ ਹੋ ਗਈ ਸਟੱਡੀ ਕੰਪਲੀਟ ਮਾਸਟਰਸ ਹੋ ਗ
ਮਾਸਟਰ ਹੋਗੀ।
ਹਾਂਜੀ।
ਕਿਸ ਚ ਕਿਸ ਵਿਚ ਕਰੀ ਆ ਮਾਸਟਰ।
ਮੈਮਕਮ
ਐੱਮ ਕੋਮ ਅੱਛਾ। ਹੂੰ ਹਾਂ ਐਮ ਕੋਮ ਚ। ਅ ਮੈਂ ਤਾਂ ਬੀ ਕੋਮ ਕਾਮ ਓਨਰਜ ਕੰਪਲੀਟ ਕੀਤੀ ਆ ਹੁਣ।
ਅੱਛਾ ਫਾਈਨਲ ਈਅਰ
ਕੰਪਲੀਟ ਕਰ ਦਿੱਤੀ।
ਅੱਛਾ ਓਕੇ ਓਕੇ।
ਹਾਂਜੀ ਜੋਬ ਵਗੈਰਾ ਦੇਖ ਰਿਹਾ ਸੀਗਾ ਜੋਬ ਲੱਗੀ ਹੋਈ ਆ। ਪਰੋ ਉਹ ਡਿਸਕਲੋਜ ਨਹੀਂ ਕਰ ਸਕਦੇ
ਅੱਛਾ ਅੱਛਾ।
ਹੂੰ ਕਿਹੜੇ ਕਿਹੜੇ ਸਬਜੈਕਟ ਹੁੰਦੇ ਨੇ ਇਹਦੇ ਵਿੱਚ ਐਮ ਏ ਦੇ ਵਿੱਚ।
ਐਮਕੋਮ ਚ
ਐੱਮ ਏ
ਮੈ ਐਮ ਕੋਮ ਕੀਤੀ ਆ
ਅੱਛਾ ਐਮ ਕੋਮ ਕੀਤੀ ਆ ਅੱਛਾ ਅੱਛਾ ਉਹ ਨਾ ਨੈਟਵਰਕ ਨਾ ਉਦੇ ਨਾ ਸਲੋ ਜਾ ਤਾਂ ਆਵਾਜ਼ ਨਾ ਕੱਟ ਕੱਟ ਕੇ ਆ ਰਹੀ ਆ। ਕੋਈ ਨਾ ਮੌਸਮ ਹੋਇਆ ਤੇ ਮੀਂਹ ਵਾਲਾ ਬਿਲਕੁਲ ਮਵੇਂ ਹੁਣ ਮੀਂਹ ਪੈਣੀ ਆਾ ਲਗਭਗ
ਠੀਕ ਹੈ
ਹਾਂਜੀ ਤੁਹਾਡੇ ਤਾਂ ਵਧੀਆ ਨੰਬਰ ਬਣ ਗਏ ਹੋਣੇ ਕੁੜੀਆਂ ਜਾਦਾ ਪੜ੍ਹਦੀਆਂ ਹੁੰਦੀਆਂ ਨੇ
ਹਾਂਜੀ ਹਾਂ ਮ ਇੱਕ ਸਾਲ ਹੋ ਗਿਆ ਮੈਨੂੰ ਐਮ ਕੋਮ ਕੀਤੀ ਨੂੰ।
ਹਮ
ਹੁਣ ਤਾਂ ਬਸ ਮੈਂ ਕਪੀਟੇਟਿਵ ਦੀ ਤਿਆਰੀ ਹੀ ਕਰਦੀ ਹਾਂ
ਵੈਸੇ ਮੇਰੇ ਕੋਲ ਗੌਰਮੈਂਟ ਜੋਬ ਆ
ਅੱਛਾ।
ਹਾਂਜੀ।
ਰੀਸੈਂਟਲੀ ਉਹ
ਹਾਂਜੀ ਹਾਂਜੀ ਇਹ ਤਾਂ ਬਸ ਮੇਰੀ ਭੈਣ ਕਰਕੇ ਥੋੜ੍ਹਾ ਜਹਾ ਕਰਨਾ ਪੈ ਗਿਆ ਗਿਆ, ਹਮ ਠੀਕ, ਹੋਰ ਦੱਸੋ ਤੁਸੀ। ਮੈਂ ਤਾਂ ਯੂਟਿਊਬ ਤੋਂ ਕੀਤੀ ਸੀਗੀ ਸਾਰੀ ਤਿਆਰੀ।
ਕਿੰਨਾ ਤੋ?
ਕੋਈ ਵੀ ਜਿਵੇਂ ਲੱਗਾ ਲਓ ਇੰਗਲਿਸ਼ ਵਗੈਰਾ ਹੋ ਗਿਆ ਇੰਗਲਿਸ਼ ਵਗੈਰਾ ਰਾਣੀ ਮੈਮ ਤੋ ਕਰ ਲਈ।
ਹਮ।
ਠੀਕ ਹੈ ਫਿਰ ਮੈਂ ਮੈਥ ਵਗੈਰਾ ਗਗਨ ਪ੍ਰਤਾਪ ਸਰ ਤੋਂ ਕਰ ਲਿਆ। ਫਿਰ ਜੀ ਐੱਸ ਹੋ ਗਈ, ਜੀ ਐੱਸ ਤਾਂ ਕੋਈ ਤੋੜੇ ਨਹੀਂ ਹੈਗਾ ਉਹ ਤਾਂ ਜਿਸ ਮਰਜ਼ੀ ਤੋਂ ਕਰ ਲਉ। ਸਟੱਡੀ ਆਈ ਤੋਂ ਕਰ ਲਉ ਚਾਹੇਹ, ਲੈਬ ਤੋਂ ਕਰ ਲਓ।
ਤੁਸੀਂ ਇੱਕ ਸਾਈਜ਼ ਦਾ ਪੇਪਰ ਦਿੱਤਾ ਸੀ?
ਹਾਂਜੀ, ਹੁਣ ਕੱਲ ਕਾਂਸਲਿੰਗ ਦੇ ਕੇ ਆ ਉਹ ਦੀ।
ਅੱਛਾ ਚਲੋ ਵਧੀਆ, ਕੰਗ੍ਰੈਚੂਲੇਸ਼ਨ।
ਹਮ ਕੰਗਰੈਚੂਲੇਸ਼ਨ ਕਾਦੀ ਸਟੇ ਲੱਗ ਗਈ ਉਹਨਾਂ ਦੇ। ਨਵੰਬਰ ਤੱਕ ਜਾ ਰਹੀ ਸਟੇ, ਹਾਂਜੀ! ਹਾਂਜੀ ਹਾਂਜੀ ਨਵੰਬਰ ਪੱਚੀ ਨਵੰਬਰ ਨੂੰ ਸਟੇ, ਪੱਚੀ ਨਵੰਬਰ ਤੱਕ ਸਟੇਅ ਲੱਗ ਗਈ। ਕੋਈ ਵਰੰਟੀ ਵੀ ਨਹੀਂ ਹੈਗੀ ਵੀ ਟੁੱਟਣ ਦੀ।
ਅੱਛਾ! ਤੇ ਕਹਿ ਰਹੇ ਨੇ ਨਾ ਵੀ ਗਪਲਾ ਬਹੁਤ ਹੋਇਆ,
ਚਲੋ ਘਪਲਾ ਤਾਂ ਹੋ ਗਿਆ ਚਲੋ ਮੈਂ ਮੰਨਦਾ- ਪਰੰਤੂ ਹੁਣ ਸਾਡੇ ਵਰਗਿਆਂ ਦਾ ਔਖਾ ਹੋ ਗਿਆ।
ਤਾਂ ਔਖਾ ਹੋ ਗਿਆ ਸਾਡੇ ਵਰਗੇ ਨੇ ਵੀ ਉਹ ਹੋ ਗਿਆ ਹੈ। ਮੈਨੂੰ ਤਾਂ ਨਾ ਜੀ ਕੇ ਜੀ ਐੱਸ ਜਮ੍ਹਾਂ ਹੀ ਨਹੀਂ ਆਉਂਦੀ ਸੀਗੀ।
ਕਿੰਨੇ ਨੰਬਰ ਬਣੇ।
ਮੇਰੀ ਫਿਫਟੀ ਫਾਈਵ।
ਫਿਫਟੀ ਫਾਈਵ
ਹਮ ਮਤਲਬ, ਮੈਂ ਪਹਿਲੀ ਵਾਰੀ ਦਿੱਤਾ ਸੀ ਪੇਪਰ ਪਹਿਲਾ੍ਹ ਮੇਰਾ ਸਿਲੇਬਸ ਵੀ, ਨ ਪਹਿਲੀ ਵਾਰੀ।
ਅੱਛਾ, ਪਹਿਲੀ ਵਾਰੀ ਬਹੁਤ ਵਧੀਆ ਸਕੋਰ ਨੇਹ ਇਹ, ਪਹਿਲੀ ਵਾਰ ਪੇਪਰ ਦੇਣ ਲਈ ਵੀ ਇਹ
ਕਿਉਂਕਿ ਮੇਰਾ ਮਤਲਬ ਐਵੇਂ ਸੀ ਨਾ, ਮੇਰੇ ਨਾਲ ਤਾਂ ਸਿਲੇਬਸ ਹੀ ਪੂਰਾ ਹੋਇਆ ਸੀ ਹਜੇ
ਹਾਂ-
ਮਤਲਬ ਤੁਸੀਂ ਐ ਦੇਖਲਓ ਜਿਵੇਂ ਮੈਂਥ ਤਾਂ ਸੌਖਾ ਆਇਆ ਸੀ, ਉਹੀ ਉਹਨਾਂ ਨੇ ਜੀ ਕੇ ਜੀ ਹੈ ਸੌ ਕਿ ਬਹੁਤ ਪਾ ਰੱਖੀ ਸੀ।
ਬਹੁਤ ਔਖੀ ਜ ਐਸ ਪਾ ਰ ਖੀ ਦੀ, ਹਾਂ। ਹ ਹਾਂ ਮੈਨੂੰ ਲੱਗਿਆ ਟਾਈਮ, ਬਟ ਥੋੜ੍ਹਾ ਜਿਹਾ ਹੈਗੀ ਤੀ ਦਮ ਹੈਗਾ ਸੀਗਾ, ਉਹਨਾਂ 'ਚ ਸਵਾਲਾਂ ਚ।
ਮਤਲਬ ਮੇਰਾ ਤਾਂ ਪੇਪਰ ਪੂਰਾ ਹੋ ਗਿਆ ਸੀਗਾ ਦਸ ਮਿੰਟ ਪਹਿਲਾਂ, ਨਾ ਆਉਂਦੀ ਸੀ ਹਾਂ ਫਿਰ ਉਹੀ ਗੱਲ ਆ ਨਾ ਮੈਨੂੰ ਜੀ ਕੇ ਜੀ ਇਸ ਤ ਆਂਦੀ ਨੀ ਸੀਗੀ।
ਅੱਛਾ, ਬਸ ਉਹਦੇ ਕਰਕੇ ਤੁਹਾਡੇ ਪੱਚੀ ਨੰਬਰ ਰਹਿ ਗਏ ਹੋਣੇ ਬਾਕੀ ਪਚੱਤਰ ਦੇ ਨੇੜੇ ਲਾ ਤੇਆ ਹੋਣਾ ਤੁਸੀਂ ਪੇਪਰ।
ਹਾਂ ਹਾਂ ਹਾਂ ਉਹਦੇ 'ਚ ਇੱਕ ਦੋ ਦਿਨ ਮਤਨਬ ਜਿਵੇਂ ਮੇਰੇ ਮੈ ਆਪ ਦੇ ਦੋ ਮੈਂ ਉਂ ਗਲਤ ਕਰੇਈ ਰੀਜ਼ਨਿੰਗ ਚੋਂ ਵੀ ਮੈਂ ਦੋ ਕੁਸ਼ਨ ਉਂ ਗ਼ਲਤ ਕਰਿ ਆਈ ਪਤਾ ਨੀ ਕਿਵੇਂ।
ਉੂੰ
ਮਤਲਬ ਉਹ, ਉਥੇ ਤਾ ਐਵੀ ਸੀ ਹੀ ਵੀ ਮੈਂ ਠੀਕ ਹੀ ਕਰਿਆ ਮੈਂ ਹੋਰ ਹੀ ਲ ਕਲਾ ਕੇ ਪਤਾ ਨੀ ਕਿਵੇਂ ਕਰਤੇ।
ਹਾਂ ਉੱਥੇ, ਜਦੋਂ ਮੈਂ ਪਹਿਲਾਂ ਦਿੰਦਾ ਹੁੰਦਾ ਸੀਗਾ ਮੇਰਾ ਤਾਂ ਲਗਭਗ ਇਹ ਤੀਜਾ ਪੇਪਰ ਸੀਗਾ। ਮੇਰਾ- ਨਾ ਤੀਜਾ ਨੀ ਸੀਗਾ ਚੌਥਾ ਸੀਗਾ ਸੀ ਮੇਰੇ ਪਹਿਲਾ ਵੀ ਕਲੀਅਰ ਸੀਗਾ ਕਲਰਕ ਦਾ, ਹੈਂ ਔਰ ਕਲਰਕ ਕਲੀਅਰ ਸੀਗਾ ਮੈਂ ਟਾਈਪ
ਫਿਰ ਤੁਸੀਂ ਜੁਆਇਨ, ਅੱਛਾ
ਟਾਈਪਿੰਗ ਲੱਗੀ ਹਾਂ, ਨਹੀਂ, ਨਹੀਂ, ਨਹੀਂ ਵਿੱਚ ਨੂੰ ਆਇਆ ਸੀਗਾ, ਇੱਕ ਹੋਰ ਕਲਰਕ ਨੀ ਕਹਿੰਦੇ ਉਹਨੂੰ। ਪੇਪਰ-ਪੁਪਰ ਜਾ ਕੁਛ ਕਹਿੰਦੇ ਸੀਗੇ। ਮਤਲਬ ਕਲਰਕ ਹੀ ਹੋਗਿਆ ਸੀਗਾ, ਸਟੋਰ-ਕੀਪਰ ਨਾਮ ਕਰ ਸਟੋਰ-ਕੀਪਰ ਕੁਛ ਨਾਮ ਸੀਗਾ।
ਤੇ ਤੁਸੀ, ਕੋਚਿੰਗ ਕਿਤੋਂ ਵੀ ਨਹੀਂ ਲਈ ਹੈਗੀ?
ਨਾ ਜੀ, ਕੋਚਿੰਗ ਨੀ ਮੈਨੂੰ ਲਿੱਤੀ ''ਮੈਂ ਤਾ ਜੌਬ ਕਰਦਾ ਸੀਗਾ ਆਈਟੀ'ਚੋਂ।
ਠੀਕ ਹੈ।
ਹੂੰ, ਤੁਸੀਂ ਕਿੱਥੋਂ ਕਰੀ ਆ?
ਕਿਤੋਂ ਵੀ ਨੀ ਕਿੱਤੀ ''ਮੈਂ ਵੀ।
ਦੇਖੋ ਫੇਰ ਵੀ ਦੇਖੋ, ਤੁਸੀਂ ਪਚਵੰਜਾ ਨੰਬਰ ਸਕੋਰ ਕਰ ਦਿੱਤਾ।
ਹੂੰ।
ਹੂੰ, ਐਵੇਂਈਓ ਹੁੰਦਾ, ਬਿਨਾਂ ਕੋਚਿੰਗ ਤੋਂ ਵੀ ਬਹੁਤ ਚੀਜ਼ਾਂ ਹੋ ਜਾਂਦੀਆਂ ਨੇ।
ਨਾ-ਨੌ ਨਾ ਕਰੇ, ਇੱਕ ਤਾਂ ਪੜਿਆ ਨੀ ਜਾਂਦਾ ਹੈਗਾ। ਇੱਕ ਐਵੇੈਂ ਨਾ ਸਿਲੇਬਸ ਹੀ ਨਹੀਂ ਪੂਰਾ ਹੁੰਦਾ ਹੈਗਾ ਮੇਰਾ ਤਾਂ, ਮੈਂ ਤਾਂ ਕੀਤੀ ਹੀ ਨਹੀਂ ਸਿਲੇਬਸ ਪੂਰਾ।
ਕਿੰਨਾ ਟਾਈਮ ਹੋਗਿਆ?
ਮਦਬ ਮੈਨੂੰ ਤਾਂ ਤਨ ਮਤਲਬ ਮੈਂ ਪੇਪਰ ਤੋਂ, ਜਦੋਂ ਪੇਪਰ ਭਰਿਆ ਸੀ, ਬਸ ਉਦੋਂ ਬਾਅਦ ਤਿਆਰੀ ਕਰਨ ਲੱਗੀ। ਹੰ
ਐਕਸਾਈਜ਼ ਦਾ?
ਹਾਂਜੀ।
ਐਕਸਾਈਜ਼ ਦਾ ਦੋ ਹਜ਼ਾਰ ਚੌਵੀ'ਚ ਪੇਪਰ ਭਰਿਆ ਗਿਆ ਸੀਗਾ।
ਨਹੀਂ-ਨਹੀਂ, ਉਸ ਤੋਂ ਬਾਅਦ ਆ ਜਦੋਂ, ਹੁਣ ਰੀਓ
ਅੱਛਾ, ਹੁਣ ਰੀਓਪਨ ਹੋਇਆ ਤੀਗਾ, ਦੋ-ਤਿੰਨ ਮਹੀਨੇ ਪਹਿਲਾਂ। ਅੱਛਾ, ਤਿੰਨ ਮਹੀਨੇ ਦੀ ਸਟੱਡੀ ਵਿੱਚ ਤੁਸੀਂ ਇਨਾ ਕਰ ਦਿੱਤਾ। ਹੂੰ, ਹੂੰ ਤਾਰੀਫ਼ ਕਰਨੀ ਪਊਗੀ ਤੁਹਾਡੀ ਤਾਂ। ਹ ਨਹੀਂ ਸੱਚੀ, ਮੈਨੇ ਛੇ-ਮਹੀਨੇ'ਚ, ਛੇ ਮਹੀਨੇ'ਚ ਮੇਰੇ ਕਲਰਕ, ਛੇ ਮਹੀਨੇ ਦੇ ਅੰਦਰ-ਅੰਦਰ ਮੇਰਾ ਕਲਰਕ ਕਲੀਅਰ ਹੋਗਿਆ ਤੀਗਾ।
ਮਤਲਬ, ਜੇ ਬੰਦਾ ਚਾਹੇ ਤਾ ਹੋ ਜਾਂਦਾ ਗਾ।
ਹਾਂ, ਜੇ ਚਾਹੇ ਤਾਂ ਹੋ ਜਾਂਦਾਗਾ, ਪਰੰਤੂ ਮੇਰੀ ਕਿਸਮਤ
ਜਦੋਂ ਦਾ ਮੈਂ ਪੇਪਰ ਦਿੱਤਾ ਨਾ, ''ਮੈਂ ਹੱਥ ਵੀ ਨੀ ਲਾਇਆ ਮੁੜਕੇ। ਇਕੱਤੀ ਤਰੀਕ ਨੂੰ ਪੇਪਰ ਹੋਇਆ ਸੀ, ਉਦੋਂ ਬਾਅਦ ਪੜ੍ਹਨ ਨੂੰ ਜੀਅ ਨੀ ਕਰਦਾ।
ਹਾਂ, ਇਹ ਗੱਲ ਤਾ ਹੈ। ਇਹ ਗੱਲ ਤਾਂ ਮੈਂ ਮੰਨ ਸਕਦਾ ਤੁਹਾਡੀ, ਬਿਲਕੁਲ ਸਹੀ ਗੱਲ ਕਰ ਰਹੇ ਹੋ ਤੁਸੀਂ।
ਫੜਿਆ ਹੀ ਨਹੀ ਜਾਂਦਾ ਹੈਗਾ।
ਹੁਣ ਵੈਸੇ ਤੁਹਾਨੂੰ ਇੱਕ ਰੀਸ ਖ਼ਬਰ ਦੇਵਾਂ ਤਾਂ ਨਾ, ਹੁਣ ਜੁਲਾਈ ਦੇ ਐਂਡ ਤੱਕ ਨਾ ਉਹ ਪੋਸਟਾਂ ਨਿਕਲਣਗੀਆਂ, ਰੀਓਪਨ ਹੋਣੀਆਂ ਕਲਰਕ ਦੀਆਂ।
ਹਾਂ, ਮੈਂ ਭਰਨੀ ਆ ਉਹ ਵੀ।
ਉਹੋ ਰੀਓਪਨ ਹੋਣਗੀਆਂ, ਤਾਂ ਇੱਕ ਮਹੀਨਾ ਦਿੱਤਾ ਜਾਊਗਾ ਆਪਾਂ ਨੂੰ ਕਲਰਕ ਦਾ। ਕੰਪਲੀਟ ਕਰਨ ਵਾਸਤੇ, ਮਤਲਬ ਇੱਕ ਮਹੀਨਾ ਦਿੱਤਾ ਜਾਂਦਾ। ਸਵੇਰੇ ਲਗਭਗ ਸਤੰਬਰ'ਚ ਹੋਊਗਾ ਉਹਨਾਂ ਦਾ ਪੇਪਰ।
ਠੀਕ ਹੈ।
ਜੇ ਤੁਸੀ ਆਪਣੀ, ਜੀ ਐੱਸ 'ਤੇ ਜ਼ੋਰ ਲਗਾਂਓ ਥੋੜਾ ਜਾ, ਤਾਂ ਤੁਹਾਡਾ ਹੋ ਸਕਦਾ।
ਹਾਂ, ਹੋ ਸਕਦਾ
ਹੂੰ, ਵੈਸੇ ਕਲਰਕ ਤਾਂ ਮੈਂ ਵੀ ਦਉਂਗਾ।
ਮੈਂ ਪਹਿਲਾਂ ਭਰਿਆ ਨਹੀਂ ਸੀ, ਮੈਂ ਸੀਨੀਅਰ ਅਸੀਸਟਂਟ ਦਾ ਭਰਿਆ ਹੋਇਆ।
ਸੀਨੀਅਰ ਅਸੀਸਟਂਟ ਤਾਂ ਮੈਂਨ ਏ, ਓ ਮੈਂ ਨਹੀਂ ਭਰਿਆ ਸੀਗਾ ਉਹ।
ਮੈਂ ਤੇ, ਭਰਤਾ ਸੀਗਾ।
ਯੋ ਤਾਂ
ਤਾ ਬਹੁਤ ਔਖਾ ਹੋਊਗਾ ਓ, ਪਹਿਲਾਂ ਨੀ ਨਾ ਪਤਾ ਸੀ ਵੀ ਪੀ ਪੀ ਐੱਸ ਸੀ ਲਊਗੀ, ਵੀ ਪਹਿਲਾਂ ਤਾਂ ਐਂਸੀ ਨਾ, ਪੀਟਰ ਪਲੱਸ ਵੀ ਲਊਗੀ, ਪੰਦਰਾਂ-ਸੌ ਰੁਪਏ ਖ਼ਰਾਬ ਜਾਊਗਾ।
ਹਾਂ ਇਹ ਕਨਫਿਊਜਨ ਬਹੁਤ ਦੇਰ ਬਾਅਦ ਨਿਕ ਮਿੱਟੀ ਆ ਮੇਰੀ ਵੀ ਪੀ ਪੀ ਐੱਸ ਸੀ ਆ ਰਿਪੀਟਰ ਪਲੱਸ ਵੀ ਅਲੱਗ ਅਲੱਗ ਚੀਜ਼ਾਂ ਨੇ।
ਹਾਂ ਪਤਾ ਨੀ ਲਗਦਾ।
ਨੀਟਰ ਔਰ ਨਾਈ ਲਿਟਰ
ਹਮ ਹਮ। ਮਤਲਬ ਜਿਵੇਂ ਐਕਸਾਈਜ ਦੇ ਪੇਪਰ ਚ ਤਾ ਇੱਕ ਵੀ ਕੋਸਚਿਨ ਪੀ ਵਾਈ ਕੀਓ ਹੈਗੀ ਨਹੀਂ ਸੀ।
ਹਾਂਜੀ ਉਹ ਨੀਟਰ ਲੈਂਦੀ ਆ ਉਹ ਪੇਪਰ ਜੇ ਨੀਟਰ ਔਰ ਨਾਈਲਟ ਪੇਪਰ ਲੈ ਰਹੀ ਆ ਤਾਂ ਉਹ। ਪੀ ਵਾਈ ਕਿਊ ਪਾਉਦੀ ਹੀ ਨਹੀਂ ਉਹ ਭੁੱਲ ਜਾਂਦੀ ਆ ਪੀ ਵਾਈਕੂ ਨਾਂ ਦੀ ਵੀ ਕੋ ਚੀਜ਼ ਹੁੰਦੀ ਆ।
ਵਧੀਆ ਮੇਰੇ ਹਿਸਾਬ ਨਾਲ ਪਾਉਣੇ ਵੀ ਨੀ ਚਾਹੀਦੇ। ਕਿਉਂਕਿ ਜਿਹੜਾ ਬੱਚਾ ਪੜ੍ਹ ਰਿਹਾ ਹਨਾ। ਹੁਣ ਇੱਕ ਤਾਂ ਬੰਦਾ ਹਨਾ ਇੰਨਾ ਜ਼ਿਆਦਾ ਪੜ੍ਹ ਰਿਹਾ ਇੱਕ ਇਕੱਲੇ ਪੀ ਓ ਪੀ ਵਾਈ ਕਿਉਂ ਤੋਂ ਕਰਕੇ ਬਗ ਜੂਗਾ ਇਹ ਤਾਂ ਹੁਣ ਦੂਜੇ ਨਾਲ ਧੋਖਾ ਗਾ ਵਿਚਾਰੇ ਨਾਲ।
ਹਾਂ ਜਿਵੇਂ ਹੁਣ ਜਦੋਂ ਜਦੋਂ ਹੁੰਦਾ ਨਾ ਪੇਪਰ ਨੋਰਮਲ ਬੰਦਾ ਪੇਪਰ ਦੇ ਰਿਹਾ ਹੁੰਦਾ। ਤਾਂ ਲਗਭਗ ਲਗਭਗ ਸਾਰੇ ਪੀ ਇੱਕ ਵਾਰ ਪੇਪਰ ਚ ਲਗਭਗ ਸਾਰੇ ਪੀ ਵਾਈ ਕਿਉਂ ਪਾਰ ਕੇ ਸਾਰੇ ਮੈਨੇ ਦਿੱਤਾ ਸੀਗਾ ਉਹਦਾ ਐਗਜੀਕਿਊ ਪੀ ਵਾਈ ਅਸਿਸਟੈਂਟ ਦਾ ਦਿੱਤਾ ਸੀਗਾ ਉਹ ਚ ਪੀ ਵਾਈ ਕਿਉਂ ਪੇਟ ਰੱਖੇ ਸਾਰੇ ਜੀ ਐਸ ਦੇ।
ਤੁਸੀਂ ਉਹਨੂੰ ਦਿੱਤਾ ਸੀ ਓਡੀਟਰ ਦਾ ਨੀ ਦਿੱਤਾ ਤੁਸੀਂ ਨੇ।
ਨਾ ਮੈਂ ਓਡੀਟਰ ਦਾ ਨੀ ਦਿੱਤਾ।
ਉਹ ਕਹਿੰਦੇ ਜਮਾਂ ਹੀ ਸੌਖਾ ਸੀ ਮੈਂ ਵੀ ਨਹੀਂ ਦਿੱਤਾ ਹੈਗਾ ਮੇਰੀ ਫਰੈਂਡ ਦੇ ਦੋ ਨੰਬਰ ਘੱਟ ਗਏ ਬਸ।
ਕਭੀ ਥੇ ਜ੍ਹਗਾ ਓ ਪੇਪਰ।
ਉਹ ਕਹਿੰਦੇ ਵੀ ਜਮਾ ਬੇਸਿਕ ਪੁੱਛੇ ਹੋਏ ਸੀ ਹੁਣ ਆਪਣੇ ਵਾਸਤੇ ਤਾਂ ਸੌਖੀ ਆ ਨਾ ਬੀ ਕੌਮ ਵਾਲਿਆਂ ਵਾਸਤੇ।
ਹਾਂ ਇਹ ਗੱਲ ਤਾਂ ਕਹਿ ਸਕਦੇ ਹੋ। ਪਰ ਜੀ ਐਸ ਥੋੜ੍ਹਾ ਜਿਹਾ ਜੀ ਐਸ ਤਾਂ ਮਾਰ ਦਿੰਦੀ ਆ ਉਹ ਚ ਬਸ ਹੋਰ ਪ੍ਰੈਕਟੀਕਲ ਚ ਚਾਲੀ ਨੰਬਰ ਉਹਦੇ ਹੋ ਜਾਂਦੇ ਨੇ ਸੱਠ ਨੰਬਰ ਉਹਦੇ ਹੋ ਜਾਂਦੇ ਨੇ ਆਪਣੀ ਬੇਸਿਕ ਆਲੇ ਚ।
ਕਰੰਟ ਫੇਰ ਕਿੱਥੋਂ ਕਰਦੇ ਹੋ ਮੈਨੂੰ ਤਾਂ ਉਹ ਕੁਛ ਨੀ ਆਉਂਦਾ ਸੀਗਾ ਪੇਪਰ।
ਅੱਛਾ ਕਰੰਟ ਅਫੇਅਰ ਦਾ ਤਾਂ ਮੇਰੇ ਕਾਫੀ ਸੋਰਸ ਨੇ ਕਰੰਟ ਅਫੇਅਰ ਦੇ ਤਾਂ। ਇੱਕ ਨਹੀਂ ਹੈਗਾ ਜਿਵੇਂ ਕਿ ਇੰਡੋਲੋਗਸ ਤੋਂ ਕਰਲੋ ਕਰੰਟ ਅਫੇਅਰ ਦਾ। ਫਿਰ ਟ੍ਰਿਪਲੇ ਬਰਾਈਟ ਅਕੈਡਮੀ ਨਾਮ ਦੀ ਆ ਉਹਨਾਂ ਦੀ ਸ਼ੀਟ ਆਉਂਦੀ ਆ। ਉਹ ਵਾਲੀ ਪੜ੍ਹ ਲੋ ਉਹ ਚ ਬਹੁਤ ਟਾਈਮ ਲੱਗ ਜਾਂਦਾ ਪੜ੍ਹਨ ਚ। ਫਿਰ ਕਿਧਰੇ ਤੋਂ ਵੀ ਰਿਵੀਜ਼ਨ ਕਰ ਲਓ ਜਿਵੇਂ ਐਮ ਸੀ ਕੀਓ ਚੱਲ ਰਹੇ ਹੁੰਦੇ ਨੇ ਕਿਧਰੇ।
ਮੈਂ ਤਾਂ ਹਿਸਟਰੀ ਵੀ ਕਲੀ ਮੋਡਰਨ ਹੀ ਸੀ ਬਸ ਉਹ ਮੈਂ ਇਨਾ ਪੜ੍ਹੀ ਨਾ ਮੋਡਰਨ ਹਿਸਟਰੀ ਉਹਦੇ ਚ ਕੁਛ ਆਇਆ ਹੀ ਨਹੀਂ ਗਾ।
ਮੋਡਰਨ ਹਿਸਟਰੀ ਠੀਕ ਆ। ਵੈਸੇ ਇਸ ਇੱਕ ਵਾਰ ਕੰਪਲੀਟ ਤਾਂ ਮਤਲਬ ਸਿਲੇਬਸ ਦਾ ਸਾਰਾ ਕੰਪਲੀਟ ਹੋਣਾ ਚਾਹੀਦਾ ਜਿਵੇਂ ਕਿ ਲਗਾ ਲਓ ਪੋਲੀਟੀ ਜਿਉਗ੍ਰਫੀ ਇਹ ਤਿੰਨ ਤਾਂ ਮੈਨ ਨੇ ਤਾਂ ਹੋਣੇ ਹੀ ਹੋਣੇ ਚਾਹੀਦੇ ਨੇ ਉਹ ਤੋਂ ਬਾਅਦ ਚਾਹੇ ਹਾਂਜੀ ਦੱਸੋ।
ਸਹੀ ਗੱਲ ਹੈ ਤੁਹਾਡੀ ਇੰਗਲਿਸ਼ ਚੋਂ ਵੀ ਆਪਣੇ ਜਿਵੇਂ ਜੇ ਦੋ ਤਿੰਨ ਨੰਬਰ ਨਾ ਘਟਣ ਨਾ ਤਾਂ ਵਧੀਆ ਰਹੇਗਾ। ਜੇ ਥੋੜੇ ਇੰਗਲਿਸ਼ ਚ ਵੀ ਬਾਰਾਂ ਚ ਬਾਰਾਂ ਆ ਰਹੇ ਨੇ ਨਾ। ਤਾਂ ਬਹੁਤ ਚਾਂਸਿਸ ਵੱਧ ਜਾਂਦੇ ਆ ਮੇਰੇ ਉਹਦੇ ਚ ਵੀ ਤਿੰਨ ਚਾਰ ਗ਼ਲਤ ਸੀਗੇ
ਅੱਛਾ ਫਿਰ ਤਾਂ ਤੁਹਾਨੂੰ ਗਾਈਡੈਂਸ ਦੀ ਲੋੜ ਹੈਗੀ ਆ।
ਹਾਂ ਮੇਰੇ ਨਾਲ ਤਾਂ ਪਤਾ ਪੇਪਰ ਚ ਜਿਵੇਂ ਪਹਿਲਾਂ ਮੈਂ ਸਹੀ ਟਿੱਕ ਲਾਇਆ ਸੀ। ਫਿਰ ਪਤਾ ਨੀ ਮੈਂ ਦੋ ਤਿੰਨ ਵਾਰ ਪੜ੍ਹ ਕੇ ਗਲਤ ਟਕ ਲ ਆਏ ਉੱਥੇ।
ਇਹੀ ਹੁੰਦਾ ਜ਼ਿਆਦਾਤਰ ਇਹੀ ਹੁੰਦਾ।
ਮੇਰੇ ਜ਼ਿਆਦਾਤਰ ਕੁਛ ਨਹੀਂ ਗ਼ਲਤ ਗਏ ਆ ਉੱਥੇ।
ਹਮਮ। ਆਪਾਂ ਨੂੰ ਕੋਂਫੀਡੈਂਸ ਜਿਹੜੇ ਸਵਾਲ ਤੇ ਹੁੰਦਾ ਨਾ ਵੀ ਇਹਦਾ ਇਹੀ ਆਂਸਰ ਹੋਊਗਾ ਇੰਗਲਿਸ਼ ਚ ਉਹ ਨਹੀਂ ਹੁੰਦਾ।
ਹੁੰ ਜਿਹੜਾ ਵਾਰੀ ਆਪਾਂ ਪਹਿਲੀ ਵਾਰੀ, ਨਹੀਂ ਨਹੀਂ ਜਿਹੜਾ ਆਪਾਂ ਪਹਿਲੀ ਵਾਰੀ ਟਿੱਕ ਲਾ ਦਿੰਦੇ ਹਾਂ ਠੀਕ ਬਗ ਜਾਂਦਾ। ਜਦੋਂ ਆਪਾਂ ਦੁਬਾਰੇ ਜਿਆਦਾ ਦਿਮਾਗ ਲਾ ਲੈਂਦੇ ਨਾ
ਹੁੰ ਬਿਲਕੁਲ ਸਹੀ।
ਗੜਬੜ ਹੋ ਜਾਂਦੀ ਆ।
ਹਾਂ, ਇਹੀ ਹੁੰਦਾ। ਕਈ ਪੇਪਰਾਂ ਚ ਹੋਇਆ ਮੇਰੇ ਨਾਲ ਐਵੇਂ ਦਾ।
ਹੁੰ
ਹੁੰ
ਮੈਂ ਵੀ, ਮਤਲਬ ਮੈਂ ਪੂਰੀ ਟ੍ਰਿਪ ਟ੍ਰਿਪਲ ਐਸ ਬੀ ਤਾਂ ਪਹਿਲਾਂ ਹੀ ਦਿੱਤਾ ਸੀ। ਪੇਪਰ ਇਸ ਦਾ ਪਹਿਲ ਮੈਂ ਐਸ ਬੀ ਦਾ ਦਿੱਤਾ ਸੀਗਾ। ਉਦੋਂ ਜਦੋ ਮੇਰਾ, ਮੇਰਾ ਪ੍ਰੀ ਮੈਂ ਵੀ ਦਿੱਤਾ ਸੀ ਮੇਰਾ ਪ੍ਰੀ ਨਿਕਲਿਆ ਹੋਇਆ ਸੀ।
ਮੇਰਾ ਪ੍ਰੀ ਪ੍ਰੀ ਕਲੀਅਰ ਹੋ ਗਿਆ ਸੀਗਾ। ਮੈਨੇ ਚਾਰ ਮਹੀਨੇ ਦੀ ਤਿਆਰੀ ਕਰਕੇ ਪ੍ਰੀ ਕਲੀਅਰ ਕਰ ਦਿੱਤਾ ਸੀਗਾ। ਇੱਕ ਦੋ ਮਾਰਕਸ ਤੋਂ ਕਲੀਅਰ ਹੋ ਗਿਆ ਸੀਗਾ।
ਅੱਛਾ, ਮੈਂ ਤਿਆਰੀ ਵੀ ਨੀ ਕੀਤੀ ਸੀਗੀ। ਉਹਦੀ ਐਵੇਂ ਦੇਣ ਭੱਗ ਗਈ ਸੀ ਮੈਨੂੰ ਘਰੇ ਕਹਿੰਦੇ ਵੀ ਤੈਨੂੰ